ਹਾਂਜੀ।
ਹਾਂਜੀ ਸਤਿ ਸ੍ਰੀ ਅਕਾਲ। ਜੀ।
ਅਕਾਲ ਜੀ।
ਕੀ ਹਾਲ ਹੈ।
ਠੀਕ ਆ, ਤੁਸੀਂ ਦੱਸੋ।
ਬਸ ਠੀਕ ਹੈ। ਬਸ ਮੈਂ ਉਹ ਨਾ ਤੁਹਾਡਾ ਸੂਟ ਵੇਖਿਆ ਤੁਸੀਂ ਇਹ ਪਿੱਛੇ ਵਿਆਹ ਦੀਆਂ ਫੋਟੋਆਂ ਪਾਈਆਂ ਦੀਆਂ ਸੀ, ਬੜਾ ਸੋਹਣਾ ਸੀ ਸੂਟ
ਅੱਛਾ, ਮੈਂ ਤੇ ਬੜੇ ਵਿਆਹਾਂ ਤੇ ਗਈ ਸੀ, ਕਿਹੜੇ ਵਿਆਹ ਦੀ ਫੋਟੋ ਵੇਖੀ ਸੀ ਤੁਸੀਂ ਮੇਰੀ
ਉਹ ਸੂਟ ਦਾ ਕਲਰ ਹੈਗਾ ਸੀ ਤਾਮਬਾ ਜ ਸ਼ੇਡ ਹੈਗਾ ਸੀ। ਇੱਕ, ਇੱਕ ਪੀਚ ਕਲਰ ਹੈਗਾ ਸੀ ਤੇ ਮੈਂ ਕਿਹਾ ਬੜੇ ਸੋਹਣੇ ਲੱਗਦੇ ਪੇ ਸੂਟ ਕਿੱਥ ਲੈ ਤੁਸੀ। ਸੀਓ।
ਉਹ ਮੈਂ ਨਈ ਔਨਲਾਈਨ ਨੀ ਇਥੇ ਸਾਡੀ ਦੁਕਾਨ ਹੈਗੀ ਗਲੀ ਜਨਾਨੀ ਵੇਚਦੀ ਸੂਟ
ਅੱਛਾ।
ਹਾਂ ਥੋੜੇ ਜਿਹੇ ਕੱਪੜੇ ਲਿਆਂਂਦੀ ਏ, ਹਾਂ ਬੜਾ ਹੈਗਾ ਥੋੜੇ ਜਿਹੇ ਲਿਆਦੀ ਨਾਲੇ ਵੇਚ ਦਿੰਦੀ ਫਿਰ ਹੋਰ ਲੈ ਆਂਦੀ ਥੋੜੇ-ਥੋੜੇ ਕੱਪੜ ਲਿਆਦੀਓ ਨਾ।
ਅੱਛਾ ਬਹੁਤ ਵਧੀਆ ਲੱਗੇ ਨੇ ਉਹ ਤਾਂ।
ਅੱਛਾ ਨਹੀਂ-ਨਹੀਂ ਚਾਰ ਹਜ਼ਾਰ ਦਾ ਸੀ।
ਅੱਛਾ।
ਹਾਂਜੀ।
ਅੱਛਾ।
ਨਹੀ ਸਸਤਾ ਹੀ ਨਿਤਾ।
ਤੁਹਾਡੀ ਮੈਨੂੰ ਲੱਗਦਾ ਮੰਮੀ ਡੈਡੀ ਲੈ ਕੇ ਦਿੰਦੇ ਨੇ ਅਜੇ ਕੱਪੜੇ ਤਾਂ ਤੁਹਾਨੂੰ ਚਾਰ ਹਜ਼ਾਰ ਸਸਤੇ ਲੱਗਦੇ ਨੇ।
ਨਹੀ ਮਤਲਬ ਚਾਰ ਹਜ਼ਾਰ ਕਿਵੇ ਪਿਆ ਸੀ ਮੈ ਤੁਹਾਨੂੰ ਦੱਸਣੀ ਆ। ਮੈਂ ਨਾ ਉਹਦੇ ਕੋਲ ਲੈਣਾ ਸੀ ਪੈਸੇ ਮੈ ਨਾ ਉਹਨੂੰ ਦਿੱਤੇ ਦ ਸੀ ਐਕਚੁਲੀ ਉਹ ਮੈਂ ਜਿਵੇ ਕਿਸ਼ਤਾਂ ਦੇ ਦੇਣੀ ਹਾ ਨਾ ਥੋੜੇ ਪੈਸੇ ਜਿਵੇ ਕਿਸੇ ਹਜ਼ਾਰ ਲੈ ਗਿਆ ਕੋਈ ਪੰਜ ਸੌ ਲੈ ਗਿਆ। ਨੀ ਉਹਦੇ ਕੋ ਮੈ ਪੱਚੀ ਸੌ ਰੁਪਏ ਲੈਣੇ ਸੀ। ਤੇ ਮੈਂ ਕਿਆ ਚਲੋ, ਉਝ ਤਾ ਦੇਂਦ ਫਿਰ ਮੈ ਪੰਦਰਾਂ ਸੌ ਔਰ ਪਾ ਕੇ ਆਪਣੇ ਕੋਲੋ, ਸੂਟ ਚੁੱਕ ਲਿਆ ਉਹਦੇ ਕੋਲ।
ਫੇਰ ਤਾਂ ਬਹੁਤ ਵਧੀਆ ਚੱਲ ਤੁਹਾਡੇ ਪੈਸੇ ਵਸੂਲ ਹੋ ਗਏ, ਹਮ।
ਪਹਿਲੇ ਬੜੇ, ਕਿੰਨੇ ਚਾਰ ਪੰਜ ਸਾਲਾਂ ਪਹਿਲੇ ਉਨੇ ਮੇਰੇ ਕੋ ਲਿਤੇ ਸੀ ਪੈਸੇ। ਤੇ ਕੋਈ ਕੰਮ ਸੁਣਨਾ ਐਮਰਜੈਂਸ ਸੀ ਦੇ ਘਰ ਕੋਈ ਐਡਮਿਟ ਹੋ ਗਿਆ ਸੀ ਔਰ ਉਹਨੇ ਐਮਰਜੈਂਸੀ ਚ ਨੀਡ ਸੀ। ਪਨ ਉਹ ਦੇਂਦੀ ਨੀ ਪਈ ਸੀ ਐਵੇਂ, ਮੈ ਕਿਹਾ ਐਵੇਂ ਤਾਂ ਤੁਸੀਂ ਦੇਨੇ ਨੀ ਚਲੋ, ਫਿਰ ਮੈਂ ਓਵੇਂ ਹੀ ਲ ਲਾਂ।
ਚਲੋ ਮੈਂ ਵੀ ਮੰਗਵਾਣੇ ਨੇ ਇਸ ਤਰ੍ਹਾਂ ਫਿਰ ਲਿਆ ਦੇਗੀ?
ਹਾਂ ਲਿਆ ਦੇਗੀ। ਵੇਖੋ ਚਾਰ ਪੰਜ ਹਜ਼ਾਰ ਦਾ ਸੂਟ ਆਂਦਾ ਇਨਾ ਨਾ ਐ ਵਲਾ।
ਨਹੀ ਐ ਵੇਖੋ ਪਾਰਟੀ ਵੇਰ ਤਾਂ ਇੰਨੇ ਦੇ ਚੱਲਦੇ ਹੀ ਨੇ।
ਅ ਹਾਂ।
ਫੇਰ ਲੈਨੇ ਤਾ, ਪਾ ਲੈਂਦਾ ਅਟੈਂਡ ਕਰ ਲੈਂਦਾ ਵਿਆਹ। ਕਿੰਨੀ ਵਿਆਹ ਟੈਂਡ ਹੋ ਜਾਂਦੇ ਨਾ, ਬਦਲ ਬਦਲ ਕੇ ਚੱਲ ਬੰਦਾ ਪਾ ਈ ਲੈਂਦਾ ਹੁਣ।
ਆਹੋ। ਬਸ ਕੁੱਛ ਨੀ।
ਮੈਂ ਮੰਗਵਾਵਾਂਗੀ, ਤੁਸੀਂ ਮੰਗਵਾ
ਕੋਈ ਨੀ ਮੈਂ ਮੰਗਵਾਦਾਂਗੀ। ਮੈਂ ਤੁਆਨੂੰ ਫੋਟੋਆਂ ਭੇਜ ਦਾਂਗੀ, ਉਹਨਾਂ ਦੇ ਘਰ ਜਾ ਕੇ ਉਹਨਾਂ ਕੋਲ ਮੰਗਵਾ ਕੇ ਸਾਰੀਆਂ ਦੱਸ ਦੇਆਂ ਤੁਆਨੂੰ ਕਿਹੜਾ ਸੂਟ ਚਾਈਦਾ, ਕਿਹੜਾ ਕਲਰ। ਹੋਰ ਵੀ ਡਿਜ਼ ਆਇਨ ਇਦੇ ਬੜੇ ਸੋਣੇ ਸੋਣੇੇ। ਇਸ ਤੋਂ ਹਲਕੇ ਵੀ ਪਏ ਨ। ਜ਼ਰੂਰੀ ਨਹੀਂ ਪਰ ਮੈਨੂੰ ਪਸੰਦ ਐ ਵਾਲਾ ਆਇਆ ਸੀ।
ਅੱਛਾ ਥੋੜਾ ਹਲਕਾ ਚ ਵੈਖਲਾਂਗੀ। ਨਹੀਂ ਮੈਂ ਥੋੜਾ ਹਲਕਾ ਫੈਬਰਿਕ ਲਵਾਂ
ਚ ਵੀ ਹੈਗਾ, ਹਜ਼ਾਰ ਇਚ ਵੀ ਹੈਗਾ, ਦੋ ਹਜ਼ਾਰ ਰ ਇਚ ਵੀ ਹੈਗਾਐ, ਪੱਚੀ ਸੌ, ਤਿੰਨ ਹਜ਼ਾਰ। ਦੇਖੋ ਜਿਵੇਂ ਜਿਵੇਂ ਤੁਸੀਂ ਚੀਜ਼ ਤੇ ਹੱਥ ਪਾਂਦੇ ਰੋਗੇ, ਉਵੇਂ ਓਵੇਂ ਹੁੰਦੀ ਰੇਗੀ, ਹੈਨਾ।
ਆ।
ਹਾਂਜੀ। ਹੋਰ। ਬੱਸ।
ਹਜ਼ਾਰ, ਪੰਦਰਾਂ ਸੋਲਾ ਫੈਬਰਿਕ ਪਾ ਈ ਲੈਂਦਾ ਸੀ।
ਸੈ਼ਫੀ, ਸੈ਼ਫ ਹੋਰ। ਜੀ।
ਬੱਚੇ ਮੈਂ ਕਹਿਤਾ ਫੋਨ ਭੈਣ ਜੀ ਨੂੰ ਹਾਂ। ਹੋਰ ਸੁਣਾਓ।
ਬਸ ਕੁਛ ਨਹੀਂ ਬੈਠੇ ਸੀ ਅਸੀਂ। ਚਾਹ ਚੂ ਪੀਵਾਂਗੇ ਉਹਨੂੰ ਤੇ ਹੋ ਗਏ ਛੇ ਸਾਡੇ ਛੇ ਅੱਜ ਲੇਟ ਹੋ ਗਏ ਆ।
ਅੱਛਾ।
ਹਾਂਜੀ।
ਆ ਜਾਓ, ਮੈਂ ਪਿਆ ਦਵਾਂਗੀ।
ਬਸ ਕੋਈ ਨਹੀਂ ਉਹਨੇ ਇਸ ਤਰ੍ਹਾਂ ਪੀ ਲੈਣੀ ਆ ਬਣਾ ਕੇ।
ਅੱਛਾ। ਹੋਰ ਘਰ ਸਭ ਠੀਕ ਨੇ।
ਹਾਂਜੀ ਸਭ ਵਧੀਆ ਜੀ।
ਅੱਛਾ।
ਹਾਂਜੀ- ਹਾਂਜੀ। ਚਲੋ ਫਿਰ ਫਿਰ ਪਹਿਚਾਣ ਕਰ ਰਹੀ ਹੈ।
ਬੱਚਿਆਂ ਦੀ ਆਵਾਜ਼ ਆਉਂਦੀ ਪਈ ਪਿੱਛੋਂ ਤੁਹਾਡੇ।
ਹਾਂ। ਮੇਰੀ ਭੈਣ ਆਈ ਦੀ ਆ ਨਾ। ਹੂੰ। ਤੇ ਉਹਦੇ ਬੱਚੇ ਵੀ ਹੈਗੇ ਸੀ ਨਾਲ ਤਾਂ ਬੱਚੇ ਰੌਲਾ ਪਾਉਂਦੇ ਹੀ ਆ। ਹਾਂ। ਆਹੋ। ਚਲੋ ਠੀਕ ਹੈ। ਮੈਂ ਨਾ ਕਿਤੇ ਚੱਲੀ ਸੀ। ਅੱਛਾ। ਹੈਲੋ, ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ ਹੈਲੋ।
ਆ ਰਹੀ, ਮੈਂਨੂੰ ਤਾਂ ਆ ਰਹੀ ਤੁਹਾਡੀ ਆਵਾਜ਼ ਹਾਂ। ਅੱਛਾ-ਅੱਛਾ ਗਏ ਨਹੀਂ ਕਿੱਥੇ? ਤੇ ਉਹ ਮੈਂ ਕਿਹਾ ਗਰਮੀਆਂ ਚ ਕਿਥੇ ਗਏ ਨਹੀਂ।
ਨਹੀਂ ਨਹੀਂ ਭੈਣ ਆਈ ਜੈ। ਅੱਛਾ। ਤ ਫ਼ਿਰ ਮੈਂ ਹੂੰ। ਗੱਲ ਸਮਝ ਆਉਂਦੀ ਆ। ਨਹੀਂ ਹਾਂ ਉਹਨੇ ਜਾਣਾ ਹੀ ਸੀ ਉਹਨਾ ਨੇ ਵੀ ਸੂਟ ਲੈਣੇ ਸੀ ਤੁਹਾਨੂੰ ਓ ਕੋਲ ਲੈ ਕੇ ਨਹੀਂ ਫੇਰ ਤੁਹਾਡੀ ਵੀ ਨਾਲ ਗੱਲ ਕਰ ਲਵਾਂਗੇ ਮੈਂ ਹਾਂ ਆਹੋ ਆਹੋ ਗਲ ਗ ਅੱਛਾ ਅੱਛਾ ਚਲੋ ਫਰ ਤੁਸੀਂ ਆਣਾ ਫਿਰ ਤੁਸੀ ਲਾਣਾ ਚੱਕਰ ਤੁਹਾਡੀ ਆਵਾਜ਼ ਨਹੀਂ ਆਉਂਦੀ ਹੋਈ ਭੈਣ ਜੀ ਕ